ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵਧਆ ਜੀ ਆਪਣੇ ਸੁਣਾਓ ਠੀਕ ਠਾਕ ਹੋ ਤੁਸੀਂ
ਵਧੀਆ ਜੀ ਵਧੀਆ ਕਿਵੇਂ ਯਾਦ ਕੀਤਾ ਅੱਜ
ਬਸ ਗੱਲ ਕਰਨੀ ਸੀ ਤੁਹਾਡੇ ਨਾਲ ਹੋਰ ਘਰ ਸਭ ਠੀਕ ਠਾਕ ਨੇ ਤੁਹਾਡੇ
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਦੱਸੋ ਸਭ ਠੀਕ ਨੇ ਬੱਚੇ ਤੁਹਾਡੇ ਵਾਈੋਟੀ
ਹਾਂਜੀ ਹਾਂ ਹਾਂਾਂਜੀ ਸਭ ਠੀਕ ਠਾਕ ਤੁਹਾਡੇ ਬੱਚੇ ਠੀਕ ਨੇ
ਹਾਂਜੀ ਬਸ ਮੈਂ ਬੈਠੀ ਰ ਸੀ ਪੜ੍ਹਾ ਰਹੀ ਸੀ ਬੱਚਿਆਂ ਨੂੰ
ਠੀਕ
ਹਾਂਜੀ ਮੈਂ ਬੈਠੀ ਦੀ ਸੀ ਪੜ੍ਹਾ ਰਹੀ ਸੀ ਬੱਚ
ਠੀਕ ਓਕੇ ਜੀ ਓਕੇ ਹੋਰ ਸੁਣਾਓ ਤੁਸੀਂ ਆਪਣਾ ਇੱਥੇ ਲੋਕਲ ਤੋਂ ਜਾਂ ਪੰਜਾਬ ਸਾਈਡ ਤੋਂ ਬੋਰਓ
ਮੈਂ ਇਸੇ ਸ਼ਾਇਦ ਤੋਂ ਆ ਲੋਕਲ ਆ ਮੈਂ ਲੋਕਲ
ਠੀਕ ਹੈ ਠੀਕ ਠੀਕ ਹੈ ਓਕੇ ਹੋਰ ਹਸਬੈਂਡ ਠੀਕ ਨੇ ਤੁਹਾਡੇ
ਹਾਂਜੀ ਹਾਂਜੀ ਵਧੀਆ
ਅਛਾ- ਅਛਾ ਵਿਚ ਨਾ ਸੀ ਆਪਣਾ ਉਹਨਾ ਦਾ ਮਤਲਬ ਜੋਬ ਵਗੈਰਾ ਕਰਦੇ ਆ
ਬਿਜਨਸ ਹੈ ਬਿਜਨਸ
ਅਛਾ ਬਿਜਨਸ ਹੈ। ਆਪਣਾ ਠੀਕ- ਠੀਕ ਚਲੋ ਚਗੀ ਗਲ ਹੈ। ਸਗੋ ਆਪਣਾ ਵੀ ਹੋਣਾ ਚਾਹੀਦਾ ਕਮ ਹੋਰ ਸੁਣਾਓ
ਹਾਂ ਬਸ ਵਧੀਆ ਹੋਰ ਤੁਹਾਡੇ ਬੱਚੇ ਫੋਨ ਵਗੈਰਾ ਦੇਖਦੇ ਨੇ ਮੇਰੇ ਬੱਚਿਆਂ ਤਾਂ ਬੜਾ ਫ਼ੋਨ ਦੇਖਦੇ ਹਨ ਬਹੁਤ ਜ਼ਿਆਦਾ
ਹਾਂਜੀ ਮੇਰੇ ਬੱਚੇ ਬੜੇ ਫ਼ੋਨ ਵੇਖਦੇ ਆ ਮਤਲਬ ਕਿ ਸਕੂਲੋ ਆਉਣ ਦੀ ਦੇਰ ਹੁੰਦੀ ਹੈ। ਉਹਨਾਂ ਦੀ ਤੇ ਫੋਨ ਲੈ ਕੇ ਬਹਿ ਜਾਂਦੇ ਨੇ ਰੋਟੀ ਦਾ ਤੇ ਉਹਨਾ ਨੂੰ ਹੋਸ਼ ਨ ਹੁੰਦੀ ਬਈ ਰੋਟੀ ਖਾਣੀ ਆਪਾ ਉਹ ਫੇਿਰ ਮੰਮਾ ਬੋਲਦੇ ਰਹਿੰਦੇ ਨੇ ਹਾਂਜੀ
ਰੇ ਪਠੇ ਦਾ ਵੀਗੀ ਆਾਲ
ਹਾਂਜੀ ਹਾਂਜੀ ਹਰ ਘਰ ਦੀ ਨਾ ਇਹੀ ਮਤਲਬ ਕੀ ਪੰਗਾ ਹੈਗਾ ਹਨਾ ਬੱਚਿਆਂ ਦਾ ਬਈ ਫੋਨਾਂ ਦਾ ਤੇ ਇਹਦੇ ਫਾਇਦੇ ਵੀ ਬੜੇ ਨੇ ਇਹਦੇ ਨੁਕਸਾਨ ਵੀ ਬੜੇ ਨੇ ਇਹਦੇ
ਹਾਂਜੀ ਬਸ ਉਹ ਯੂਜ ਕਰਨ ਦੇ ਉਪਰ ਹੈ। ਨਾ ਹਾਂਜੀ
ਹਾਂਜੀ- ਹਾਂਜੀ
ਇਹਦਾ ਯੂਜ਼ ਪਰ ਹੈ। ਨਾ ਮੇਰੇ ਬੱਚੇ ਦਾ ਗੇਮ ਗੇਮਿਗ ਇਕ ਘਂਟਾ ਕੰਟੀਨਿਸਲੀ ਅੱਖਾਂ ਗਾੜ ਕੇ ਗੇਮ ਹੀ ਖੇਲਦਾ ਰਹਿੰਦਾ
ਕਿ ਨ ਬਤਲ ਜਦੋ ਸੁ ਆਪਣਾ ਤੇ ਉਹ ਫੇਰ ਚਲਾਉਦਾ ਰਹਿਦਾ ਫਿਰ
ਅਛਾ- ਅਛਾ
ਹਾਂਜੀ ਰੋਟੀ ਮੰਮਾ ਨੇ ਰੋਟੀ ਦਿਤੀ ਹੁਦੀ ਤੇ ਰੋਟੀ ਹਾਂਜੀ ਹਾਂਜੀ ਅਤੇ ਮੰਮਾ ਨੇ ਰੋਟੀ ਮੈ ਕਿਹਾ ਅਗੇ ਰਖੀ ਹੁੰਦੀ ਹੈ। ਰੋਟੀ ਤੇ ਖਾਂਦੇ ਨੀ ਫੋਨ ਚਲਾਈ ਜਾਦੇ ਨੇ ਹਾਂਜੀ
ਨਹੀਔਰ ਇਹ ਤਾਂ ਸਭ ਬਹੁਤ ਜ਼ਿਆਦਾ ਨੁਕਸਾਨ ਹਾਂ ਨਹੀਂ ਇਹ ਜ਼ਿਆਦਾ ਨੁਕਸਾਨ ਕਰ ਰਹੀ ਹੈ। ਰੀਲ ਦਾ ਬਲਕਿ ਥੋੜ੍ਹੀ ਦੇਰ ਗੇਮ ਖੇਲੇ ਉਹ ਫੇਰ ਵੀ ਠੀਕ ਹੈ। ਰੀਲ ਨੁਕਸਾਨ ਕਰ ਹੈ।
ਹਾਂਜੀ ਹਾਂਜੀ ਬਸ ਇੱਕ ਘੰਟਾ ਲਾ ਦਿਦੇ ਨੇ ਰੋਟੀ ਖਾਣ- ਖਾਣ ਲਗਿਆ
ਬੋਲ ਬੋਲ ਕੇ ਮੰਮਾ ਹਾਂ ਮੰਮਾ ਬੋਲਦੇ ਰਹਿਦੇ ਨੇ
ਅਛਾ ਮੇਰੇ ਤਾਂ ਬੱਚੇ ਨੇ ਪੂਰੇ ਦਿਨ 'ਚ ਘਟਿਆਂ 'ਚ ਫੋਨ ਲੈਣਾ ਪੂਰੇ ਦਿਨ 'ਚ ਉਸ ਤੋਂ ਬਾਅਦ ਨੂੰ ਫੋਨ ਨੀ ਮਿਲੇਗਾ ਜੋ ਮਰਜ਼ੀ ਕਰ ਲੈ ਫਿਰ ਟੀ ਵੀ ਦੇਖ ਲੋ ਟੀ ਵੀ ਦੇਖ ਰੋਟੀ ਖਾ ਲ ਉਸ ਤੋਂ ਬਾਅਦ ਨਹੀ ਮਿਲੇਗਾ
ਹਾਂਜੀ ਹਾਂਜੀ ਆ ਉ ਹੀ ਅਜ ਕਲ ਨਾ ਸਾਰੇ ਬੱਚਿਆਂ ਨੂੰ ਇਹ ਹੈਬਿਟ ਹੋ ਗਈ ਹੈ। ਫੋਨ ਚਲਾਉਣ ਦੀ ਨਾ ਸਾਰੇ ਹੀ ਚਲਾਉਦੇ ਨੇ ਬਸ
ਹਾਂਜੀ ਉਹ ਪਾਇਆ ਪਾਈ ਵੀ ਤਾਂ
ਹਾਂਜੀ ਜੀ ਇਹ ਤੇ ਹੈ। ਬਸ ਜਿਵੇ ਬੱਚਾ ਮਾੜਾ ਰੋਣ ਲਗ ਗਿਆ ਕੁਛ ਖਾਂਦਾ ਨੀ ਪਿਆ ਤੇ ਨਾਲ ਹੀ ਮੰਮਾ ਕਹਿਦੇ ਚਲ ਫੋਨ ਫੜ ਲੈ ਥੋੜ੍ਹੀ ਦੇਰ ਚਲਾ ਲੈ ਉਹ ਸਾਡੇ ਮਾਂ ਪਿਓ ਨੇ ਮਤਲਬ ਹੈਬਿਟ ਪਾਈ ਦੀ ਬਚੇ ਨਾ ਤੇ ਫੇਰ ਇੱਥੋਂ ਹੀ ਬੱਚਾ ਵਿਗੜ ਜਾਂਦਾ ਫੋਨ ਚਲਾਂਦੇ ਚਲਾਂਦੇ
ਹਾਂਜੀ ਮੇਰੀ ਗੁੜੀਆਂ ਨੇ ਸਾਲ ਡੇਟ ਦਾ ਬਿਲਕੁਲ ਸਹੀ ਨਹੀ ਖਾਇਆ ਉਹ ਫ਼ੋਨ ਦੇਣ ਕਰਕੇ ਅਜ ਦੇਖੋ ਛਡਦੀ ਨਹੀਂ ਫੋਨ ਪਹਿਲਾ ਨਿਵਾਲਾ ਜਾਏਗਾ ਨਹੀਂ ਅੰਦਰ ਨਾਲ ਹੀ ਫੋਨ
ਨਾਲੇ ਇਹ ਤੇ ਹੈ। ਹੀ- ਹੂ- ਹੂ- ਹੂ ਬਿਲਕੁਲ ਮੈਂ ਬਲ ਇਹ ਨਾ, ਇਹਦਾ ਫੋਨ ਛਡਾਉਣ ਪਿੱਛੇ ਨਾ ਬੱਚਿਆਂ ਦੇ ਫੋਨ ਛੁਡਾਉਣ ਪਿੱਛੇ ਨਾ, ਮੈਂ ਅਕੈਡਮੀ ਪਾਇਆ ਸੀਗਾ ਆਪਣੇ ਵੱਡੇ ਆਲੇ ਬੇਟੇ ਨੂੰ। ਤੇ ਮੈਂ ਕਿਹਾ, ਚਲੋ ਫੋਨ ਧਿਆਨ ਤੇਰਾ ਘੱਟ ਰਹੇਗਾ, ਆਪਣਾ ਸਕੂਲ ਹੀ ਉੱਧਰ ਚੱਲ ਜਾਂਦਾ ਸੀ ਅਕੈਡਮੀ, ਤੇ ਫੇਰ ਉਹੀ ਇਹਦੇ ਕੰਮ, ਜਦੋਂ ਇਹਨੇ ਸ਼ਾਮ ਨੂੰ ਆਉਣਾ ਵੈ ਅਕੈਡਮੀ ਤੋਂ ਖੇਡ ਕੇ ਫੇਰ ਮੰਮਾ ਦਾ ਫ਼ੋਨ ਲੱਭਦਾ ਸੀ, ਕਿੱਥੇ ਪਿਆ ਫੇਰ ਆਪਣਾ ਇੱਕ ਕੋਨੇ ਤੇ ਬਹਿ ਜਾਂਦਾ ਸੀ ਡੇਢ ਘੰਟਾ ਪਾਰ ਹੋ ਜਾਂਦਾ ਸੀ ਫੋਨ ਚਲਾਉਦੇ-ਚਲਾਉਦੇ
ਅੱਛਾ
ਤੇ ਹਾਂ, ਤੇ ਛੋਟੇ ਵਾਲਾ ਜਿਹੜਾ ਹੈਗਾ ਵੈ, ਉਹ ਵੀ ਬਸ ਏਦਾਂ ਹੀ ਹੈ, ਹੂੰ ਅਕੈਡਮੀ। ਪੇਹੇ ਨਾ ਕ੍ਰਿਕਟ ਦੀ,
ਠੀਕ ਹੈ, ਬਹੁਤ ਵਧੀਆ ਗੱਲ ਹੈ।
ਉਹ ਅਕੈਡਮੀ ਤਾਂ ਪਾਇਆ ਸੀ, ਮੈਂ ਕਿਹਾ ਚਲੋ ਇੱਕ ਤੇ ਤੈਨੂੰ ਗੇਮ ਮਿਲ ਜਾਏਗੀ, ਤੂੰ ਆਪਣਾ ਫੋਨ ਦਾ ਜਿਹੜਾ ਪੰਗਾ ਪਾਇਆ ਨਾ ਪੰਗਾ ਹਟ ਜਾਏਗਾ ਆਪਣਾ ਤੇਰਾ ਧਿਆਨ ਗੇਮ ਹੀ ਚ ਰਹੇਗਾ ਕ੍ਰਿਕਟ ਦੀ ਪਰ ਢੀਠ ਨੇ ਬੱਚੇ ਉਹ ਫੇਰ ਬਸ ਤੁਹਾਨੂੰ ਪਤਾ ਹੀ ਜਿਨਾ ਚਿਰ- ਹਾਂ ਜਿਨਾ ਚਿਰ ਫੋਨ ਆ ਤੇ ਨਾ ਇਹਨਾਂ ਦਾ ਦਿਨ ਪੂਰਾ ਨਿਕਲਦਾ ਹੀ ਨੀ ਸਹੀ
ਬਿਲਕੁਲ- ਬਿਲਕੁਲ ਅਹ ਬਸ ਮੈ ਵੀ ਪਾਇਆ ਦਾ ਆਪਣੇ ਬੇਟੇ ਨੂੰ ਬੜਾ ਮੁਸ਼ਕਿਲ ਨਾਲ ਗਿਆ ਵੇਂ, ਸਵੀਮਿੰਗ ਕਲਾਸ ਇੱਕ ਮਹੀਨਾ ਤਾਂ ਬੜੀ ਅੱਛੀ ਗਿਆ। ਫੇਰ ਅਸੀਂ, ਹਾਂਜੀ ਫਿਰ ਦੂਸਰੇ ਮਹੀਨੇ ਵੀ ਕਹਿੰਦਾ ਮੈਂ ਜਾਣਾ। ਸਿੱਖ ਗਿਆ, ਬਹੁਤ ਅੱਛਾ ਸਿੱਖ ਗਿਆ। ਤੇ ਹੁਣ ਐਂਡ-ਐਂਡ ਵਾਲਾ ਪਾਰਟ ਰਹਿ ਗਿਆ ਉਹਦਾ ਬਸ। ਕਾਫੀ ਹੱਦ ਤੱਕ ਆ ਗਈ ਹੈ ਇਹਨੂੰ, ਹਾਂਜੀ। ਤੇ ਉਹ ਮੇਰੀ ਬੇਟੀ ਹੈ, ਉਹ ਵੀ ਪਿੱਛੇ ਪੈਂਦੀ ਹੈ ਕਿ ਮੈਂ ਜਾਣਾ। ਅਸੀਂ ਕਿਹਾ ਹਜੇ ਹਾਂਜੀ ਛੋਟੀ ਹੈ, ਥੋੜੀ
ਅੱਛਾ ਦੋ, ਮਤਲਬ ਕਿ ਇੱਕ ਬੇਟਾ ਇੱਕ ਬੇਟੀ ਹੈ ਤੁਹਾਡੀ।
ਹਾਂਜੀ-ਹਾਂਜੀ-ਹਾਂਜੀ, ਮੇਰੀ ਬੇਟੀ ਚਾਰ ਸਾਲ ਦੀ ਬੇਟਾ ਨੌ ਸਾਲ ਦਾ। ਨਹੀਂ ਪੰਜ ਸਾਲ ਦੀ ਕੁੜੀ ਆਂ ਮੇਰੀ, ਸੋਰੀ ਪੰਜ ਸਾਲ ਦੀ, ਹਾਂਜੀ।
ਅੱਛਾ, ਹੁਣ ਗੁੜੀਆ ਵੀ ਮਤਲਬ ਕੀ ਨਾਂਲ ਦੀ ਜਾਂਦੀ ਏ।
ਨਹੀਂ ਜਾਂਦੀ ਨੀ ਨਾਲ ਕਦੀ-ਕਦੀ। ਚਲੀ ਜਾਂਦੀ ਹੈ, ਕਦੀ ਕਦਾਰ ਚਲੀ ਜਾਂਦੀ ਹੈ, ਹਾਂਜੀ
ਮੈਂ ਵੀ ਹੁਣ, ਮੈਂ ਆਪਣੇ ਛੋਟੇ ਬੇਟੇ ਨੂੰ ਨਾ ਹੁਣ ਉਹ ਤੇ ਉਹਨੂੰ ਹੁਣ ਮੈਂ ਫੁੱਟਬੋਲ ਦੀ ਅਕੈਡਮੀ ਚ ਪਾਵਾਂਗਾ, ਹੂੰ ਉਹ ਜਾਦਾ ਤੰਗ ਕਰਦਾ, ਇੱਕੋ-ਇੱਕ ਫੋਨ ਹੈ। ਗਾਨਾ ਮਤਲਬ ਕਿ, ਦੋ ਫੋਨ ਖਰਾਬ ਕਰ ਬੈਠੇ ਆ ਆਪਣੇ ਮੰਮਾ ਦਾ ਨਾ, ਤੇ ਫਿਰ ਮੈਂ ਨਵਾਂ ਲਿਆ ਕੇ ਦਿੱਤਾ ਸੀ ਫੋਨ, ਤੇ ਹੁਣ ਮਤਲਬ ਕਿ ਮੈਂ ਬਿਲਕੁਲ ਲਿਆ ਕੇ ਦੇਣਾ ਭਾਵੇਂ ਮੈਂ, ਕਹਿ ਦਿੱਤਾ ਮੈਂ ਕਿਹਾ ਹੁਣ ਭਾਵੇਂ ਫੋਨ ਤੋੜਨ ਜਾਂ ਖਰਾਬ ਹੋਵੇ ਜੋ ਮਰਜ਼ੀ ਹੋਵੇ। ਫੋਨ ਨੀ ਆਉਣਾ ਹੁਣ, ਤੇ ਉਹ ਫਿਰ ਗੱਲ ਸੁਣ ਦੇ ਆ ਹਾਂ ਬੜਾ ਤੰਗ ਕਰਦੇ ਨੇ ਬੱਚੇ ਦੋਵੇਂ, ਫੋਨਾਂ ਦੇ ਪਿੱਛੇ ਕਦੀ ਮੇਰਾ ਮੰਗ ਲੈਂਦੇ ਆ। ਫੋਨ ਮੈਂ ਫੜਾਦਾ ਨੀ ਆਪਣਾ ਫੋਨ
ਸਹੀ ਹੈ, ਉਹ ਤੁਹਾਡੇ ਹਾਂ, ਉਹ ਹ ਕੰਮ ਕ ਹੁੰਦੇ ਇਹ ਵੀ ਮੇਰੇ ਹਸਬੈਂਡ ਹੁਣ ਵੀ ਆਪਣੇ ਬੱਚਿਆਂ ਨੂੰ ਫੋਨ ਨਹੀਂ ਦੇਣਗੇ, ਤੇ ਮੇਰਾ ਫੋਨ ਛੱਡਦੇ ਨੀ।
ਹੂੰ, ਬਸ ਇੰਨੇ ਚਲਾਕ ਹੈਗੇ ਆ। ਜਿਵੇਂ ਮੈਂ, ਮਤਲਬ ਆਪਣੀ ਵਾਈਫ ਨਾਲ ਗੱਲਬਾਤ ਕਰ ਰਿਹਾ, ਨਾ ਤੇ ਫੋਨ ਸਾਡਾ ਬੈਡ ਤੇ ਪਿਆ ਦਾ। ਇਹਨਾਂ ਨੇ ਬਸ ਵੇਖ ਲਿਆ, ਬਈ ਮੰਮਾ ਪਾਪਾ ਨਾ ਆਪਸ ਚ ਗੱਲਾਂ ਕਰਦੇ ਪਏ ਆ, ਤੇ ਫੋਨ ਚੁੱਕ ਕੇ ਲੈ ਜਾਣਗੇ ਚਲਾ ਕੀ ਨਾਲ, ਤੇ ਉਹ ਫਿਰ ਬਸ ਹਾਂ। ਅਸੀਂ ਗੱਲਾਂ ਚ ਹੀ ਮਸਤ ਰਹਿਣੇ ਹਾਂ, ਜਿਵੇ ਟੀ ਵੀ ਵੇਖ ਲਿਆ ਥੋੜੀ ਦੇਰ ਰੋਟੀ ਖਾਣ ਲੱਗਿਆ। ਤੇ ਇਹ ਆਪਣਾ ਫੋਨ ਬਾਹਰ ਚਲਾਉਂਦੇ ਹੋਣਗੇ ਦੋਨੋ ਜਾਣੇ, ਇੱਧਰ ਮੇਰਾ ਫੋਨ ਵੀ ਸਾਫ਼ ਹੋ ਜਾਂਦਾ ਹੈ। ਉਧਰ ਮੰਮਾ ਦਾ ਵੀ ਫੋਨ ਸਾਫ ਹੋ ਜਾਂਦਾ, ਦੋਨੋ ਬੈਠੇ ਹੋਣਗੇ ਇਕ ਸੇਡ ਤੇ, ਬ, ਇਨਾ ਇਹਨਾਂ ਨੂੰ ਝੱਸ ਪਿਆ ਇਹਦਾ ਫੋਨ ਦਾ,
ਨਹੀਂ ਹੁਣ ਪਤਾ ਨਹੀਂ ਇਹ ਵੀ ਬੜਾ ਖ਼ਤਰਨਾਕ, ਹੈਗਾ ਕਿ ਅਸੀਂ ਬੱਚਿਆਂ ਨੂੰ ਕਿਵੇਂ ਫੋਨ ਤੋਂ ਦੂਰ ਕਰੀਏ, ਬਟ ਇਹ ਹੋ ਨਹੀਂ ਪਾ ਰਿਹਾ। ਇਹੀ ਹੈ, ਇਹਦਾ ਹੱਲ ਕਿ ਬੱਚਿਆਂ ਨੂੰ ਅਸੀਂ ਅਕੈਡਮੀ ਪਾ ਦਈਏ, ਜਾਂ ਬੱਚਿਆਂ ਨਾਲ ਅਸੀਂ ਆਪ ਖੇਲੀਏ। ਕੁਛ ਹਾਂ ਬਸ ਹੁਣ ਨਾ ਹਸਬੈਂਡ ਕੋ ਟਾਈਮ ਹੁਦਾ ਤੇ ਅਸੀ ਵੀ ਰੋਟੀ ਪਾਣੀ 'ਚ ਲਗੇ ਰਹਿਦੇ ਹਾਂ, ਅਸੀ ਵੀ ਨੀ ਕਰ ਪਾਦੇ ਉਥੇ ਬੱਚੇ ਅਸੀ ਆਪ ਹੀ ਖਰਾਬ ਕਰ ਰਹੇ ਹਾਂ
ਬਿਲਕੁਲ ਜੀ ਬਿਲਕੁਲ ਬਸ ਵਿਗਾੜਿਆ ਅਸੀ ਆਪ ਹੀਏ ਹੁਣ ਸੁਧਾਰਨਾ ਵੀ ਅਸੀ ਆਪ ਹੀਏ
ਹਾਂਜੀ- ਹਾਂਜੀ ਹ ਆ ਰਿਹਾ ਲਾਈਨ 'ਚ ਥੋੜੇ- ਥੋੜੇ ਲਾਈਨ 'ਚ ਤਾਂ ਆਉਦੇ ਪਏਦੇ ਬੱਚੇ ਮੇਰੇ ਥੋੜੇ ਬਹੁਤਾ ਆ ਕੇ ਦੇਖੋ
ਗੁਰ ਸਾਹਿਬ ਕਿਰਪਾ ਕਰਨ ਬ ਮਤਲਬ ਕੀ
ਹਾਂਜੀ-ਹਾਂਜੀ। ਬਸ ਗੁਰਦੁਆਰੇ ਹੀ ਨਹੀਂ ਜਾਦਾ, ਮੇਰਾ ਬੇਟਾ ਬਸ ਇਸ ਚੀਜ਼ ਦਾ ਮੈਨੂੰ ਥੋੜਾ ਦੁੱਖ ਉਹ ਸਵੀਮਿੰਗ ਕਲਾਸ ਤੋ ਆਏਗਾ, ਆ ਕੇ ਇਨਾ ਬੁਰਾ ਥਕ ਜਾਦਾ ਕਹਿਦਾ ਮੈ ਨਹੀ ਜਾਣਾ ਮੈਂ ਬਸਨੂੰ ਰੋਟੀ ਦੇ ਦੋ ਬਸ ਮੈ ਸੋ ਜਾਣਾ
ਠੀਕ-ਠੀਕ ਮੈ ਬਲਕਿ ਛੋਟੇਆਂ ਨੇ ਠੀਕ ਹੈ, ਮੈ ਛੋਟੇ ਵਾਲੇ ਬੇਟੇ ਨੂੰ ਨਾ ਬਲਿਕੇ ਮਤਲਬ ਕਿ ਫੋਨ ਦੇ ਚਕਰਾਂ ਵੀ ਹਟਾ ਕੇ ਨਾ ਇਧਰ ਪਾਇਆ ਸੀਗਾ ਵਡੇ ਗੁਰਦੁਆਰੇ ਮਤਲਬ ਉਥੇ ਨਾ ਗਤਕਾ ਕਲਾਸ ਹੁਦੀ ਹੈ, ਨਾ ਤੇ ਮੈ ਕਿਹਾ ਚਲੋ ਗਤਕਾ ਹਾਂਜੀ
ਹੁਣ ਤਾਂ ਨੀ ਹੋ ਰਹੀ ਮੇਰੇ ਹਿਸਾਬ ਨਾਲ ਹਾਂਜੀ- ਹਾਂਜੀ- ਹਾਂਜੀ ਅਛਾ ਠੀਕ ਹੈ। ਮੈ ਵੀ ਫੇਰ ਫ ਜਾਏਗਾ ਨੀ ਮੇਰਾ ਬੇਟਾ ਵੈਸੇ ਤਾਂ
ਸਕੂਲ ਦੀ ਛੁਟੀਆਂ ਪਈਆਂ ਸੀ ਨਾ ਬੱਚੇ ਹੁਣ ਆਪਣੇ ਨਾਨਕੇ ਗਏਦੇ ਆ ਘੁੰਮਣ ਫਿਰਨ ਉਹ ਤਾਂ ਕਰਕੇ ਕੋਈ ਹੂ
ਕਦੋ ਆਉਣਗੇ ਬੱਚੇ ਤੁਹਾਡੇ ਗ ਤੁੇ
ਹਾਂਜੀ ਇਸ ਮਹੀਨੇ ਆ ਜਾਣਗੇ ਮਤਲਬ ਕਿ ਆਪ ਹੀ ਜਾਵਾਗਾ ਲੈਣ ਉਹਨਾ ਨੂੰ ਹਾਂਜੀ ਟਵੰਟੀ ਸਿਕਸ ਡੇ ਨੂੰ ਜਾਣਾ ਐ, ਮੈਂ। ਹੂੰ ਤੇ ਉਹ ਫਿਰ ਲੈ ਕੇ ਆਉਣੇ ਉਹਨਾਂ ਨੇ
ਹਾਂਜੀ
ਹੋਰ ਸੁਣਾਓ ਉਹ ਛੋਟੇ ਵਾਲਾ ਬੇਟਾ ਮੇਰਾ ਹਾਂਜੀ ਛੋਟੇ- ਛੋਟੇ ਵਾਲਾ ਛੋਟੇ ਵਾਲਾ ਬੇਟਾ ਮੇਰਾ ਉਥੇ ਹੀ ਜਾਂਦਾ ਹੈ। ਗੁਰਦੁਆਰੇ ਖੇਡਣ ਵਾਸਤੇ ਗਤਕਾ
ਅਛਾ ਬੜੀ ਅਛੀ ਤੁਸੀ ਅਹ ਸ਼ਿਕਸ਼ਾ ਦਿਤੀ ਬੱਚਿਆਂ ਨੂੰ ਮੇਰੇ ਬੱਚੇ ਦਾ
ਗਤਕਾ ਖੇਡਦਾ ਠੀਕ ਹੈ ਕੋਈ ਨੀ ਪਿਆਰ ਨਾਲ ਸਮਝਾਓ ਬੱਚਿਆਂ ਨੂੰ ਬੱਚੇ ਮੰਨ ਜਾਦੇ ਨੇ ਕੋਈ ਐਸੀ ਗੱਲ ਨਹੀ ਹੈ। ਤੇ ਤੁਸੀ ਨੀ- ਤੁਸੀ ਨੀ ਗ ਆਪਣੇ ਮਤਲਬ ਕਿ ਬੱਚਿਆ ਨੂੰ
ਮੈ- ਮੈ ਨਾਨਕੇ ਹੋ ਆਈ ਹਾਂ ਹੋ ਆਈ ਹਾਂ ਮੈ ਅਜ ਪਹਿਲੀ ਵਾਰ ਜ਼ਿਦਗੀ 'ਚ ਪਹਿਲੀ ਵਾਰ ਮੈਂ ਸੱਤ ਦਿਨ ਰਹਿ ਕੇ ਆਈ ਹਾਂ ਨਹੀ ਤਾਂ ਹਮੇਸ਼ਾ ਮੈ ਦੋ ਦਿਨ ਇਸੇ ਜਾਦੀ
ਠੀਕ ਤੇ ਮਤਲਬ ਕਿ ਪੇਕੇ ਤੁਹਾਡੇ ਲੋਕਲ ਹੀ ਨੇ ਕਿ ਪੰਜਾਬ ਸਾਈਡ
ਹਾਂਜੀ- ਹਾਂਜੀ- ਨਹੀ- ਨਹੀ ਲੋਕਲ- ਲੋਕਲ- ਲੋਕਲ ਆ ਮੈ ਲੋਕ ਤਦੇ ਤਾਂ ਜਾਦੀ ਰਹਿਦੀ ਤਾਂਦੇ, ਮੈ ਜਾਦੀ ਨਹੀ ਹੁਣ ਮੈਨੂੰ ਇਹ ਸੀ ਹੁਣ ਮੈਂ ਜਾਣਾ ਸੀ ਨਾ ਨਾਨਕੇ ਤੇ ਮੈ ਕਿਹਾ ਸੀ ਮੈ ਹੁਣ ਮੈ ਨੀ ਆਣਾ ਮੈ ਮੰਮੀ ਮੈਂ ਕਿਹਾ ਮੈਂ ਥੋੜ੍ਹੀ ਚਿਰ ਭੁੱਲ ਜਾਓ ਮੈਨੂੰ ਨਹੀ ਤੇ ਮੇਰੇ ਘਰ ਦੇ ਭੇਜਣਗੇ ਨਹੀ ਮੈ ਕਈ ਦਿਨ ਗਈ ਨਹੀ ਸੀ। ਫੇਰ ਇਕ ਹੋ ਆ ਫਿਰ ਮੈ ਮੈ ਤਾਂ ਆ ਜਾਣਾ ਸੀ ਤਿਨ ਚਾਰ ਦਿਨ ਤੱਕ ਮੇਰੀ ਵਡੀ ਭੈਣ ਆ ਗਈ। ਤੇ ਉਹ ਕਹਿ ਰਹੇ ਹੁਣ ਮੈ ਤੇਰੇ ਕਰਕੇ ਸਪੈਸ਼ਲ ਆਈ ਤੂੰ ਰੁਕ ਫਿਰ ਰੁਕ ਕਾਫੀ ਅਛਾ ਇੰਜੋਇਮੈਟ ਹੋ ਗਿਆ ਘੁੰਮਣ ਗਏ। ਭਰਾ ਲੈ ਜਾਂਲਦਾ ਹੈ। ਕਦੇ ਕਿਧਰੇ ਕਦੇ ਕਿਧਰੇ ਤੋਂ ਅੱਛਾ ਹੋਇ ਬਹੁਤ
ਠੀਕ ਆਹੋ ਬਸ ਸਾਥ ਹੋ ਜਾਣਾ ਥੋੜਾ ਫੇਰ ਜਿਵੇਂ ਤੁਹਾਡੀ ਸਿਸਟਰ ਬਾਹਰੋਂ ਦੀ ਆ ਕੇ ਰਹਿਣ ਵਾਤੇ ਥੋੜਾ ਵਧੀਆ ਹੋਏਗਾ।
ਹਾਂਜੀ। ਜੀ ਹਾਂਜੀ।
ਹੋਰ ਸੁਣਾਓ ਜੀ।
ਬਸ ਵਧੀਆ ਜੀ ਅੱਜ ਤੁਸੀਂ ਕੀ ਬਨਾਇਆ ਜਿਵੇਂ ਤੁਹਾਡੀ ਵੋਟੀ ਨੇ ਤਾਂ ਤੁਸੀਂ ਤੁਸੀਂ ਕਰ ਰਹੇ ਹੋ। ਹਾਂਜੀ।
ਕੀ ਕਹਿ ਰਹੇ ਸੀ ਤੁਸੀਂ
ਮੈਂ ਕਿਹਾ ਤੁਸੀਂ ਕਰ ਲਿਆ ਨਾਸ਼ਤਾ ਪਾਣੀ।
ਹਾਂਜੀ-ਹਾਂਜੀ ਕਰ ਹਾਂਜੀ-ਹਾਂਜੀ ਕਰ ਲਿਆ ਨਾਸ਼ਤਾ ਤੁਸੀਂ ਕਰ ਲਿਆ ਜੀ।
ਹਾਂਜੀ-ਹਾਂਜੀ ਮੈਂ ਵਿਹਲੀ ਹੋਗੀ ਬਸ ਬਸ ਵਧੀਆ ਜੀ।
ਹਾਂਜੀ ਮੈਂ ਕਿਹਾ ਬੜਾ ਚੰਗਾ ਲੱਗਾ ਤੁਹਾਡੇ ਨਾਲ ਗਲ ਕਰਕੇ
ਹਾਂਜੀ- ਹਾਂਜੀ- ਹਾਂਜੀ ਮੈਨੂੰ ਠੀਕ ਹੈ। ਜੀ- ਠੀਕ ਹੈ। ਜੀ ਓਕੇ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ
ਕੀ ਕਹਿ ਮੇਰੇ ਬੇਟਾ